ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ, ਜੀ ਠੀਕ ਹੋ
ਹਾਂਜੀ ਵਧੀਆ, ਤੁਸੀਂ ਦੱਸੋ ਤੁਸੀਂ ਠੀਕ ਹੋ?
ਬਸ ਜੀ ਵਧੀਆ ਜੀ ਵਧੀਆ ਜੀ ਹੋਰ ਕੀ ਕਰ ਰਹੇ ਸੀ ਤੁਸੀਂ, ਬਸ ਜੀ ਫਿਰ
ਬਣਾ ਕੇ ਹਜੇ ਵਿਹਲੇ ਹੋ ਕੇ ਬੈਠੇ ਆ ਬਸ
ਠੀਕ ਠੀਕ ਮੈਂ ਵੀ ਫਰੀ ਸੀ ਮੈਂ ਕਿਹਾ ਫੋਨ ਕਰ ਲ ਇੱਕ ਵਾਰੀ
ਤੁਹਾਡੇ ਪਾਸੇ ਮੌਸਮ ਕੈਸਾ ਹੈ?
ਮੌਸਮ ਵਧੀਆ ਏ, ਠੀਕ ਐ ਬਰਸਾਤ ਆ ਰਹੀ ਥੋੜੀ ਥੋੜੀ।
ਹਾਂ, ਸਾਡੇ ਪਾਸੇ ਵੀ ਅੱਜ ਚ ਹਲਕੀ ਬਰਸਾਤ ਹੈਗੀ ਏ ਤੇ। ਇੰਨੇ ਦਿਨਾਂ ਤੋਂ ਇੰਨਾ ਖ਼ਰਾਬ ਹੋਏਦਾ ਸੀ ਮੌਸਮ।
ਹਾਂਜੀ ਹਾਂਜੀ, ਹੋਰ ਤੁਸੀਂ ਅਪਨਾ ਐਕਸਰਸਾਈਜ਼ ਵਗੈਰਾ ਕਰ ਦਿਓ? ਵਾਟਰ ਵਗੈਰਾ ਡਰਿੰਕ ਕਰ ਦਿਓ?
ਹਾਂ ਹਾਂ, ਬਿਲਕੁਲ ਮੈਂ ਕਾਫ ਮੈਂ ਤੇ ਇੱਕ ਦਿਨ ਦੇ ਵਸੇ ਚਾਰ ਲੀਟਰ ਪਾਣੀ ਦਾ ਪੂਰਾ ਬਣਾ ਕੇ ਚੱਲਣੇ ਕਿ ਮੈਨੂੰ ਚਾਰ ਲੀਟਰ ਪਾਣੀ ਇੱਕ ਦਿਨ ਚ ਪੀਣਾ ਹੀ ਪੀਣਾ ਹੈ ਪਰ ਮੈਂ ਬੋਟਲ ਆਂਦੇ ਨਾ ਵੱਡੀ-ਵੱਡੀ ਮੋਟੀਵੇਸ਼ਨਲ ਬੋਟਲ ਵਕਰ ਹੁੰਦੀ ਸੀ ਟਾਈਮ ਲਿਖ ਦਾ ਹੁੰਦਾ ਹੈ ਏਸਾ ਕੁਛ ਲਿਖ ਦਾ ਹੁੰਦਾ ਹੈ। ਤੇ ਓਲੀ ਵੋਟਲਾਚ ਮੈਂ ਲੈ ਲੈਣੀ ਹਾਂ ਵੱਡੀ ਵਾਲੀ ਤੋਂ ਇੱਕ ਦਿਨ ਚ ਦੋ ਢਾਈ ਬੋਤਲ ਤੇ ਮੈਂ ਪਾਣੀ ਪੀ ਹੀ ਲੈਂਦੀ ਹਾਂ ਉਹਦੇ ਨਾਲ ਦਿਖਦੀ ਰਹਿੰਦੀ ਹੈ ਨਾ ਵੱਡੀ ਤੇ ਦਿਖਦੀ ਰਹਿੰਦੀ ਅੱਖਾ ਸਾਮਣੇ।
ਜੀ-ਜੀ ਹਾਂਜੀ-ਹਾਂਜੀ ਸਾਨੂੰ ਬਹੁਤ ਬੈਨੀਫਿਟ ਮਿਲਦਾ ਵਾਟਰ ਦਾ ਨਾ ਸਾਡਾ ਪੇਟ ਸਾਫ਼ ਰਹਿੰਦਾ ਆ, ਡਾਈਜੇਸਣ ਸਿਸਮ ਸਹੀ ਰਹਿੰਦਾ ਆ।
ਬਿਲਕੁਲ-ਬਿਲਕੁਲ।
ਹੋਰ ਦੱਸੋ ਫਾਇਦੇ ਇਹਦੇ ਕੀ ਕੀ ਹੁੰਦੇ ਜੇ?
ਹੋਰ ਸਭ ਵਧੀਆ ਬਸ ਪਾਣੀ ਵਾਂਣੀ ਗਰਮੀ ਆ ਹੁਣ।
ਫੇਸ ਤੇ ਗਲੋ ਆਉਂਦਾ ਆ।
ਹਾਂਜੀ, ਸਹੀ ਗੱਲ ਹੈ ਪੇਟ ਵੀ ਕਲੀਨ ਰਹਿੰਦਾ, ਬੋਡੀ ਵੀ ਸਾਡੀ ਅੱਛੀ ਰਹਿੰਦੀ ਹੈ ਹ। ਫਿਰ ਕਹਿੰਦੇ ਸਾਡੀ ਬੋਡੀ ਚ।
ਗਲੂਕੋਸ ਵਗੈਰਾ ਘੱਟ ਨਹੀਂ ਹੁੰਦਾ ਬੋਡੀ ਚੋਂ।
ਹਾਂ ਬਿਲਕੁਲ। ਪਾਣੀ ਪੀਣਾ ਤਾਂ ਵੈਸੇ ਵੀ ਨੋਰਮਲੀ ਪਾਣੀ ਪੀਣ ਗਰਮੀਆਂ ਜੀਤਨਾ ਪਾਣੀ ਪੀਓ, ਉਤਨਾ ਹੀ ਕਮ। ਬੈਨੀਫਿਟ ਤੇ ਕਾਫੀ ਸਾਰੇ ਪਾਣੀ ਪੀਣ ਦੇ ਹੁਨ, ਕਈ ਲੋਕ ਪਾਣੀ ਡਰਿੰਕ ਕਰ ਹੀ ਨ। ਪਹਲੇ ਪਹਿਲੇ ਮੈਂ ਪੀ ਨੀ ਪਾਂਦੀ ਸੀ ਪ੍ਰੋਪਰ ਪਾਨੀ। ਪਰ ਹੁਣ ਮੈਂ ਪ੍ਰੋਪਰ ਪੀ ਲੈਂਦੀ ਹਾਂ। ਜੇ ਬੋਡੀ ਡਿਹਾਈਡਰੇੇਟ ਰਹਿੰਦੀ ਹੈ ਨਾ ਤਾਂ। ਬੋਡੀ ਅਗਰ ਡੀਹਾਈਡਰੇੇਟ ਰਹੇਗੀ ਤਾਂ ਫੇਸ ਤੇ। ਪਿੰਪਲ ਵੀ ਆ ਜਾਣਗੇ ਅਗਰ ਬੋ ਬੋਡੀ ਹਾਈਡਰੇਟ ਰਹੇਗੀ ਤੇ ਫੇਸ ਪਿੰਪਲ ਵਗੈਰਾ ਨ। ਬਿਲਕੁਲ।
ਜੀ-ਜੀ ਹੋਰ ਆਪਣਾ। ਬੁਢਾਪਾ ਵੀ ਇੰਨੀ ਜਲਦੀ ਨੀ ਆਉਂਦਾ ਫੇਸ ਸਾਫ਼ ਰਹਿੰਦਾ ਆ। ਕਿਦਾਂ ਖੜਾ ਖੜਾ ਜਿਹਾ ਮੁਰਝਾਇਆ ਮੁਰਝਾਇਆ ਵੀ ਨੀ ਹੁੰਦਾ ਹੈ ਕੋਈ।
ਹੁਣ ਲੇਕਿਨ ਇਹ ਵੀ ਹੈ ਨਾ। ਤੁਸੀਂ ਜ਼ਿਆਦਾ ਪਾਣੀ ਪੀ ਵੀ ਨਹੀ ਸਕਦੇ ਅਗਰ ਨੋਰਮਲ ਪਾਣੀ ਪੀਓਗੇ ਨਾ ਜ਼ਿਆਦਾ ਪਾਣੀ ਪੀ ਨਹੀ ਪਾਓਗੇ।
ਜੀ-ਜੀ ਉਹ ਨਾ ਪਾਣੀ ਉਫਾਰਾ ਕਰ ਦਿੰਦਾ ਆ ਬਾਕੀ ਜਿਹੜਾ ਉਹ ਐਕੁਆਗਾਰਡ ਦਾ ਪਾਣੀ ਆ ਉਹ ਠੀਕ ਹੈ। ਘੜੇ ਦਾ ਪਾਣੀ ਠੀਕ ਹੈ।
ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ ਮੈਂ ਤਾਂ ਪਾਣੀ ਜ਼ਿਆਦਾ- ਜ਼ਿਆਦਾ। ਪਾਣੀ ਨਾ ਇਨਟੇਕ ਨਹੀ ਕਰ ਪਾਉਂਦੇ ਤਾਂ ਨਿੰਬੂ ਪਾਣੀ ਬਣਾ ਕੇ ਰੱਖ ਲੈਂਦੇ ਆ ਜਾਂ। ਫਿਰ ਐਸਾ ਕੁਛ ਜੋ। ਅ ਜੋ ਸਾਡੇ ਮਤਲਬ ਪਾਣੀ ਵੀ ਪੀ ਲਈਏ ਤੇ ਉਹ ਵੀ ਡਿਟੋਕਸ ਵਾਟਰ ਵੀ ਦੇਖ। ਦੇਖਿਆ ਹੋਣਾ ਤੁਸੀਂ ਬਹੁ ਚ ਰਦੇ ਨਾ ਅਜਕੱਲ ਡੀਟੋਕਸ ਵਾਟਰ ਜਿਦ ਸਿੰਪਲੀ ਹੀ। ਸਬਜ਼ੀਆਂ ਤੇ ਫਰੂਟ ਵਾਲਾ। ਬਣਦਾ ਨਾ ਡੀਟੋਕਸ ਵਾਟਰ ਤੁਹਾਡਾ ਉਹ ਨਾਲ ਬੋਡੀ ਅੱਛੀ ਰਹਿੰਦੀ ਹੈ ਹਾੲ। ਜੇ ਰਹਿੰਦੀ ਹੈ ਜਿਸ ਤੋਂ ਨੋਰਮਲ ਪਾਣੀ ਨਹੀ ਪੀਤਾ ਜਾਂਦਾ ਨਾ ਤਾਂ ਕੋਈ ਵਾਰੀ ਡੀਟੋਕਸ ਵਾਟਰ। ਬਣਾ ਕੇ ਰੱਖ ਲੈਣਾ ਸ ਪਾਣੀ ਦਾ ਉਹ ਤੇ ਪੂਰਾ ਹੈਗਾ ਇੰਟੇਕ ਤੇ ਪੂਰਾ ਹੈਗਾ।
ਪਾਣੀ ਇਨਟੇਕ ਪੂਰਾ ਜੀ ਆਪਾਂ ਵੀ ਪ੍ਰੋਟੀਨ ਯੂਜ ਕਰਦੇ ਆ, ਉਹਦੇ ਨਾਲ ਪਾਣੀ ਇਨਟੇਕ ਪੂਰਾ ਰੈਂਦਾ ਆ ਬੋਡੀ ਚ। ਪੰਜ ਲੀਟਰ, ਚਾਰ ਸਾਢੇ ਚਾਰ ਲੀਟਰ ਪਾਣੀ ਹੋਣਾ ਹੀ
ਬਿਲਕੁਲ। ਬਿਲਕੁਲ ਸਈ ਕਹਿ ਰਏ ਓ, ਇਤਨਾ ਤਾਂ ਪਾਣੀ ਪੀਣਾ ਈ ਚਾਹੀਦਾ ਪਰ ਕਈ ਵਾਰ ਐਸਾ ਹੁੰਦਾ ਨਾ ਸਿੰਪਲ ਪਾਣੀ ਪੀ-ਪੀ ਕੇ ਨਾ ਮਨ ਵੀ ਭਰ ਜਾਂਦਾ ਕਿ ਸਿੰਪਲ ਪਾਣੀ ਨੀ ਪੀਤਾ ਜਾਂਦਾ ਵਾਰ-ਵਾਰ। ਤੇ ਫਿਰ ਪਾਣੀ ਚ ਅਲੱਗ-ਅਲੱਗ ਫਲੇਵਰਸ ਐਡ ਕਰਦੇ ਰਓ। ਦਹੀਂ ਪੀ ਅ ਦਹੀਂ ਦੀ ਲੱਸੀ ਬਣਾ ਕੇ ਪੀ ਸਕਦੇ ਹਾਂ ਨਾ ਹੁਣ ਤਾਂ ਕਾਫ਼ੀ ਚ ਮਤਲਬ। ਅੱਛੀ ਵੀ ਲੱਗਦੀ ਗਰਮੀਆਂ ਚ ਤੇ ਕਾਫੀ ਅੱਛੀ ਵੀ ਰਹਿੰਦੀ ਬੈਨੀਫਿਟ ਵੀ ਕਾਫੀ ਲੱਸੀ ਦੇ ਲੱਸੀ ਬਣਾ ਕੇ। ਪੀ ਸਕਦੇ ਹਾਂ ਅਸੀਂ ਗਰਮੀਆਂ ਚ ਰੂਹ ਅਫਜ਼ਾ ਵੀ ਆ ਜਾਂਦਾ ਹੈ ਔਰ ਗੂੰਦ ਗਤੀਰਾ। ਗੋਦ ਗਤੀਰਾ ਬਿਲਕੁਲ ਬਿਲਕੁਲ ਗੋਦ ਗਤੀਰਾ ਚੀਆ ਸੀਡਸ ਵੀ ਆਉਂਦੇ ਨੇ। ਹੁਣ ਜੇ ਤੁਸੀਂ ਓਵਰਨਾਈਟ ਸੋਕ ਕਰ ਲਓ ਤੇ ਅਗਲੇ ਦਿਨ ਤੁਸੀਂ ਯੂਜ ਕਰ ਸਕਦੇ ਹੋ ਓਹਨੂੰ। ਗੋਦ ਕਤੀਰਾ ਵੀ ਸਸਤੇ ਵੀ ਨੇ ਉਹ ਅੱਛੇ ਵੀ ਨੇ।
ਹਾਂਜੀ ਅੱਛੇ ਵੀ ਨੇ ਬੋਡੀ ਲਈ ਬਹੁਤ ਬੈਨੀਫਿਟ।
ਹਾਂ ਸਾਡੀ ਬੋਡੀ ਨੂੰ ਟੈਂਪਰੇਚਰ ਨਾ ਸਹੀ ਰੱਖਣ ਦਾ ਰੱਖਦੇ ਨੇ। ਲੂ ਨੀ ਲੱਗਦੀ ਸਾਡੀ ਮੰਮਾ ਕਹਿੰਦੀ ਸੀ ਪਿਓ ਤਾਂ ਲੂ ਨੀ ਲੱਗੇਗੀ।
ਹਾਂਜੀ ਹਾਂਜੀ ਹਾਂਜੀ ਉਹ ਵਧੀਆ। ਨਾਲੇ ਨਿੰਬੂ ਪਾਣੀ ਵੀ ਬਹੁਤ ਬੈਸਟ ਹੈ ਨਿੰਬੂ ਪਾਣੀ ਚ ਇੱਕ ਚਮਚ ਗੋਦ ਕਤੀਰਾ ਚ। ਬੱਚੀ ਪਾਲੋ ਬਹੁਤ ਬਸ
ਲੱਸਨ ਚ ਪਾ ਸਕ
ਕੀਦੇ ਵਿਚ।
ਲੱਸੀ ਚ ਪਾਂਦੇ ਨੇ।
ਮ ਲੱਸੀ ਵਿੱਚ ਵੈਸੇ ਮੀਂਹ ਪਾਇਆ ਵੇ ਆਹੋ ਇਹ ਰੋਬਜਾ ਐ ਜੀ। ਰੋਅਫਜਾ ਚ ਪਾਂਦੇ ਰੋਅਫਜਾ ਚ
ਹਾਂ, ਰੁਅਫਜਾ ਦਹੀਂ ਚ ਪਾ ਲੈਂਦੇ ਨੇ, ਜਿੱਸ ਤਰਾਂ ਅਗਰ ਤੁਸੀਂ ਨੋਰਮਲ ਦਹੀਂ ਖਾ ਰਏ ਨਾ ਫਿਰ ਚੀਆ ਸਿਡ ਪਾ ਸਕਦੇ ਓ ਦਹੀ ਚ। ਅਗਰ ਤੁਸੀਂ ਨੋਰਮ ਹਾਂ ਨੋਰਮਲ ਦਹੀ ਖਾਲੀ ਚਿਆ ਸੀਡ ਖਾ ਸਕਦੇ ਓ, ਓਰ ਅਗਰ ਵੈਸੇ ਰੁਅਬਜ਼ਾ ਵਗੈਰਾ ਲੈ ਰਏ ਓ ਤਾਂ ਤੁਸੀਂ ਉਹਦੇ ਚ ਉਹ ਪਾ ਸਕਦੇ ਓ, ਗੋਂਦ ਗਤੀਰਾ ਵੀ ਪਾ ਸਕਦੇ ਓ, ਰੁਅਬਜਾ ਤਾਂ ਚੀਆ ਸੀਡ ਰੁਅਬਜਾ ਚ ਨਈ ਪੈਂਦੇ ਸ਼ਰਵਤ ਵੀ ਬੰਦੇ ਨੇ ਹੁਣ ਤੇ ਕਾਫੀ ਸਾਰੇ ਅਗਰ ਤੁਸੀਂ ਓਨਲਾਈਨ ਚੈੱਕ ਕਰੋਗੇ ਨਾ ਤੁਆਨੂੰ ਬਹੁਤ ਸਾਰੀ ਵਰਾਇਟੀਜ਼ ਮਿਲਣਗੀਆਂ ਸ਼ਰਬਤ ਦੀਆਂ, ਗੁੜ ਦਾ ਸ਼ਰਬਤ ਉਨਾ ਨੂੰ ਲਗ ਗਿਆ ਓਦੇ ਵਿੱਚ ਗੰਨੇ ਦਾ ਜੂਸ ਬਣਦਾ ਸੇਮ ਵੈਸੇ ਈ ਪਰ ਉਹ ਗੁੜ ਦਾ ਬਣਦਾ। ਤੇ ਬਹੁਤ ਸਾਰੀ ਵਰਾਇਟੀਜ਼ ਆਣ ਲੱਗ ਗਈਆ ਨੇ ਸਾਡ ਮੰਮ ਪਤਾ ਕਰਦੀ ਮੰਮੀ ਕੁਛ ਨਈਂ ਚੀਜ਼ ਦੇਖੇਗੀ ਸੈਨ ਠੰਡੀ ਅਸੀਂ ਇੱਕ ਨਾ ਉਹਦਾ ਬੰਦਾ ਸੌਫ ਦਾ ਸ਼ਰਬਤ ਬਨਾਂਦੇ ਸੌਫ, ਲਾਚੀ ਪਤਾ ਨੀ ਕੀ-ਕੀ ਪਾਂਦੇ ਮੰਮੀ, ਗੁੜ ਓਰ ਪਤਾ ਨੀ ਪੀਸੀ ਹੋਈ ਖੰਡ ਇਸੇ ਤ ਕਰਕੇ ਨਾ ਸ਼ਰਬ ਬਣਾ ਕੇ ਰੱਖਦੀ ਏ। ਹਰ ਰੋਜ਼ ਨਵੀਂ ਵਰਾਇਟੀ ਦੇਖੇਗੀ ਸ ਗਰਮੀਆਂ ਤੋਂ ਬੱਚਨ ਦੀ ਤਰਾ ਬਣਾ-ਬਣਾ ਕੇ ਸਾਡੇ ਤੇ ਐਕਸਪੈਰੀਮੈਂਟ ਕਰੇਗੀ।
ਠੀਕ ਐ, ਠੀਕ ਐ, ਵਦੀਆ ਗੱਲ ਐ, ਵਦੀਆ ਗੱਲ ਐ ਇਸ ਭਾਨੀ ਅਪਣਾ ਜਲ ਪਾਣੀ ਤੇ ਛਕਿਆ ਜਾਂਦਾ ਆ।
ਬਿਲਕੁਲ ਇਹ ਜ਼ਵਾਨ ਅਰਾਮ ਨਾਲ ਅਪਣਾ ਉਹ ਵੀ ਪੀ ਵੀ ਲੈਨੇ ਆ ਕਹਿੰਦੇ ਪਿਓ ਤੋਂ ਕੈਸਾ ਐ ਅੱਛਾ ਐ ਯਾ ਨਈ ਏ। ਫੇਰ ਅਸੀਂ ਉਹ ਪੀ-ਪੀ ਕੇ ਦੇਖਨੇ ਆ ਕਿ ਹਾਂ ਅੱਛਾ ਹੈ ਯਾ ਨਈ। ਕਾਫੀ ਨਾ ਫਾਇਦੇ ਵੀ ਨੇ ਫਿਰ ਗਰਮੀਆਂ ਚੇ ਦੇਖੋ ਪਾਣੀ ਦਾ ਇਨਟੇਕ ਪੂਰਾ ਕਰਨਾ ਈ ਨੋਰਮਲੀ ਚੇ ਅਸੀਂ ਇਦਾ ਕਰ ਲੈਣੇ ਆ। ਕਈ ਵਾਰ ਡਿਟੋਕਸ ਵਾਟਰ ਬਣਾ ਲੈਨੇ ਆ, ਕਈ ਵਾਰ ਐਸੇ, ਕਈ ਵਾਰ ਨਿੰਬੂ ਪਾਣੀ, ਕਈ ਵਾਰ ਕੁਛ ਜੂਸ ਬਣਾ ਲਿਆ ਘਰ। ਕੁਛ ਬਣਾ ਲਿਆ ਏਸੇ ਕਰ ਕਰਕੇ।
ਹਾਂਜੀ-ਹਾਂਜੀ। ਨਿੰਬੂ ਅਪਣਾ ਮੌਸੰਮੀ ਦਾ ਜੂਸ ਵਗੈਰਾ ਪੀ ਲਿਆ।
ਹਾਂ, ਗੰਨੇ ਦਾ ਜੂਸ ਵੀ ਕਾਫ਼ੀ ਫਾਇਦੇਮੰਦ ਹੁੰਦਾ ਐ, ਗਰਮੀਆਂ ਚ ਤਾਂ
ਜੀ।
ਲੱਸੀ ਤੇ ਹੈ ਈ ਐ।
ਲੱਸੀ ਆ ਨਾਲੇ, ਨਾਲੇ ਸਾਨੂੰ ਪਾਣੀ ਦਾ ਬੋਤ ਜੈਦਾ ਬੈਨੀਫਿਟ ਆ। ਸਾਡੇ ਜੇੜਾ ਦੀਵੀ ਲੀਵਰ ਚ ਜਿੱਦਾਂ ਪਥਰੀ ਵਗੈਰਾ ਅਟਕ ਹੁੰਦੀ ਉਹ ਵੀ ਕੱਢ ਕੇ ਬਾਹਰ ਮਾਰਦਾ ਆ
ਹਾਂ ਹਾਂ ਜਿਸ ਜਿਸ ਜਨ ਪਤਰੀ ਹੁੰਦੀ ਨਾ ਬੋਲਦੇ ਨੇ ਕਿ ਪਾਣੀ ਪਾਣੀ ਜ਼ਿਆਦਾ ਪੀਓ ਤਾਂ ਕਿ ਤੁਹਾਡੀ ਪੱਥਰੀ ਨਿਕਲ ਜਾਏ
ਜੀ ਜੀ। ਹੋਰ ਵੀ ਅਪਣਾ ਬਹੁਤ ਬੈਨੀਫਿਟ ਆ। ਜੀ ਜੀ ਸਵੇਰੇ ਉੱਠ ਕੇ ਖਾਲੀ ਪੇਟ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਚਾਈਦਾ ਐਗਾ ਉਹ ਜਿਹੜੀ ਅਪਣੀ ਲਾਰ ਅੰਦਰ ਜਾਂਦੀ ਏ ਨਾ ਸਾਰਾ ਜੀ ਹਾਂ ਲੀਵਰ ਸਿਸਟਮ ਸਾਰਾ ਸਈ ਕਰ ਦਿੰਦਾ ਐ ਸਾਡਾ ਚ
ਜੈਸ ਟੈਮ ਅਸੀਂ ਸਵੇਰੇ ਉੱਠਣੀ ਆ ਫੇਰ ਅਸੀਂ ਮੰਗਦਾ ਕਿ ਚੋ ਚਾਹ ਪੀਣੀ ਆ ਹੁਣ ਚ ਪੀਣ ਤੋਂ ਪੈਲੇ ਪਾਣੀ ਪੀਨੇ ਆ ਦੋ ਗਲਾਸ ਵੀ ਹਾਂ ਪਹਿਲੇ ਪਾਣੀ ਪੀ ਲਿਆ, ਹੁਣ ਅੱਧੇ ਘੰਟੇ ਬਾਦ ਚਾਹ ਪੀਆਂਗੇ।
ਹਾਂਜੀ-ਹਾਂਜੀ, ਉਹ ਠੀਕ ਐ, ਚਾਹ ਪੀਣ ਨਾਲ ਬਹੁਤ, ਚਾਹ ਨੀ ਪਾਣੀ ਪੀਨ ਨਾਲ ਬੋਤ ਬੈਨੀਫਿਟ ਆ, ਪਾਣੀ ਸਵੇਰੇ ਵੀ ਪੀ ਲਓ ਫਿਰ ਚਾਹ ਬਾਅਦ ਫਿਰ ਪੀ ਲਓ ਥੋੜੀ ਦੇਰ ਬਾਅਦ ਤੇ ਤੇ ਘੰਟੇ ਬਾਅਦ ਇੱਕ ਲੀਟਰ ਚਾਰ ਚਾਰ ਲੀਟਰ ਦੇ ਪਾਣੀ ਪੀਨਾ ਚੀਹੀਦਾ ਬੰਦੇ ਨੇ
ਬਿਲਕੁਲ ਚਾਰ ਲੀਟਰ ਪਾਉਣ ਦਾ ਪੂਰਾ ਇੰਟਕ ਕਰਨਾ ਹੀ ਹੈ ਜੀ ਆਪਣਾ ਹੋਰ ਕੇ ਗਰਮੀਆਂ ਦਾ ਤੁਸੀਂ ਸਿਰ ਪਾਣੀ ਪਾਣੀ ਪੀ ਸਕਦੇ ਹੋ ਲਿਕਵਿਡ ਵਾਲੀ ਚੀਜ਼ਾਂ ਲੈ ਸਕਦੇ ਹੋ ਰਾਖੀ ਖਿਚੜੀ ਹੈ ਦਲਿਆ ਰ ਫਿਰ ਲੌਟ ਫਿਰ ਕੇ ਫਿਰ ਪਾਣੀ ਤੇ ਹੀ ਆ ਜਾਓਗੇ
ਹਾਂਜੀ ਬਿਲਕੁਲ ਜੀ ਬਿਲਕੁਲ ਆਪਣਾ ਤੁਸੀਂ ਫਿਰ ਪਾਣੀ ਦੀ ਪਾਣੀ ਕੀ ਕਹਿੰਦੇ ਆ ਤਾਂਬੇ ਦੀ ਬੋਤਲ ਚ ਪੀਂਦੇ ਹੋ
ਹਾਂ ਐਸੇ ਨਹੀਂ ਕਿ ਮਤਲਬ ਤਾਂ ਮੇ ਦੀ ਬੋਤਲ ਚ ਪਾਣੀ ਪੀਂਦੇ ਹਾਂ ਪਰ ਦਿਨ ਚ ਇੱਕ ਵਾਰ ਬਸ ਐਸਾ ਨੀ ਬਹੁਤ ਸਿਆਰਦਾ ਤਾਂਬੇ ਦੀ ਬੋਤਲ ਵਾਲਾ ਐਸਾ ਨੀ ਸੀ ਸਿਰਫ ਇੱਕ ਗਲਾਸ ਤਾਂ ਅੰਬੇ ਦੀ ਬੋਤਲ ਦਾ ਪਾਣੀ ਪੀਦੇ ਹਾਂਸੀਂ ਇੱਕ ਦਿਨ ਵਿਚ ਬੈਸ ਮਤਲਬ ਪੂਰਾ ਦਿਨ ਜੈਸੇ ਕਈ ਲੋਕ ਨਾ ਪੂਰਾ ਦਿਨ ਪੀਂਦੇ ਨੇ ਕੀ ਮਤਲਬ ਫਾਇਦਾ ਕਰਦਾ ਫਾਇਦਾ ਕਰਦਾ ਲੇਕਿਨ ਉਹ ਪੂਰਾ ਦਿਨ ਨੀ ਪੀਂਦੀ ਕਿਉਂਕਿ ਅਗਰ ਅੱਠ ਘੰਟੇ ਤੋਂ ਜ਼ਿਆਦਾ ਪਾਣੀ ਅਸੀਂ ਰੱਖਣੇ ਹਾਂ ਨਾ ਤਾਂਬੇ ਦੀ ਬੋਤਲ ਦੇ ਵਿੱਚ ਤੇ ਉਹ ਪਾਣੀ ਖ਼ਰਾਬ ਹੋ ਜਾਂਦਾ ਮਤਲਬ ਪਾਣੀ ਬੋਲਦੇ ਨੇ ਕਿ ਅਸਾਂ ਪਹਿਲ ਪਾਣੀ ਕੈਂਸਰ ਜਾਂਦਾ ਹੈ ਐਸਾ ਕੁਛ ਹੋ ਜਾਂਦਾ ਜੋ ਤਾਂਬੇ ਦੇ ਜੋ ਹੁੰਦੇ ਨੇ ਨਾ ਹਾਨੀਕਾਰਕ ਤੱਤਵ ਉਹ ਪਾਣੀ ਜਾ ਆ ਜਾਂਦੇ ਨੇ ਅਗਰ ਅਸੀਂ ਅੱਠ ਘੰਟੇ ਤੋਂ ਉੱਪਰ ਪਾਣੀ ਰੱਖਣੇ ਆ ਤੇ
ਆਪਾਂ ਤੇ ਪਾਣੀ ਤਾਂਬੇ ਚ ਹੀ ਪੀਦੇ ਹਾਂ ਚੌਵੀ ਘੰਟੇ ਹੀ
ਨਹੀਂ ਉਹ ਤਾਂ ਪੀ ਸਕਦੇ ਹੋ ਲੇਕਿਨ ਅੱਠ ਘੰਟੇ ਤੋਂ ਜ਼ਿਆਦਾ ਪਾਣੀ ਨਾ ਤਾਂਬੇ ਦੀ ਬੋਤਲ ਚ ਨਹੀਂ ਰੱਖਣਾ ਚਾਹੀਦਾ ਮਤਲਬ ਮਤਲਬ ਜੈਸੇ ਕਈ ਲੋਕ ਨਾ ਐਸਾ ਕਰਦੇ ਕਿ ਓਵਰਨਾਈਟ ਪਾਣੀ ਰੱਖ ਦਿੰਦੇ ਨੇ, ਨਹੀਂ ਤੇ ਓਵਰਨਾਈਟ ਨਹੀਂ ਰੱਖਣਾ ਚਾਹੀਦਾ ਸਿਰਫ ਅੱਠ ਘੰਟੇ ਤੋਂ ਜ਼ਿਆਦਾ ਨਹੀਂ ਰੱਖਣਾ ਚਾਹੀਦਾ ਪਾਣੀ
ਅੱਛਾ ਜੀ
ਹਾਂਜੀ ਇਸ ਅਗਰ ਤੁਸੀਂ ਪਾਣੀ ਪੀਣਾ ਸਵੇਰੇ ਤੇ ਤੁਸੀਂ ਅੱਠ ਘੰਟੇ ਜ਼ਿਆਦਾ ਨੀ ਰੱਖੋ ਇਸ ਸਵੇਰੇ ਪੀਣਾ ਨਾ ਜਸੇ ਤੁਸੀਂ ਸ਼ਾਮੀ ਪੀ ਲਓ ਇੱਕ ਵਜੇ ਭਿਗੋ ਦੋ ਔਰ ਤੁਸੀਂ ਚਾਰ ਪੰਜ ਵਜੇ ਪੀ ਲਓ ਮਤਲਬ ਅੱਠ ਘੰਟੇ ਤੋਂ ਜ਼ਿਆਦਾ ਪਾਣੀ ਰੱਖਣਾ ਹੀ ਨਹੀਂ ਚਾਹੀਦਾ ਪਾਣੀ ਖ਼ਰਾਬ ਹੋ ਜਾਂਦਾ ਹੈਲਥ ਨੂੰ।
ਅੱਛਾ
ਓ ਅੱਠ ਘੰਟੇ ਦੇ ਅੰਦਰ ਅੰਦਰ ਹੀ ਤੁਸੀਂ ਪਾਣੀ ਪੀ ਸਕਦੇ ਹੋ ਤਾਂਬੇ ਦੀ ਬੋਤਲ ਦਾ ਉਸ ਤੋਂ ਇਲਾਵਾ ਨਹੀਂ ਪੀਣਾ ਚਾਹੀਦਾ
ਠੀਕ ਆ ਆਪਾਂ ਇਹ ਜਿੱਦਾਂ ਹੁਣ ਉੱਪਰ ਜਾਵਾਂਗਾ ਹੁਣ ਮੈਂ ਜਲ ਪਾਣੀ ਪੀਵਾਂਗਾ ਤੇ ਤਾਂਬੇ ਦੀ ਬੋਤਲ ਚ ਪੀਵਾਂਗੇ ਸਵੇ ਰਾਤੀ ਰੱਖਦੇ ਹਾਂ ਸਵੇਰੇ ਉਹੀ
ਤੁਸੀਂ ਅੱਗੇ ਅੱਗੇ ਦਾ ਧਿਆਨ ਰੱਖਣਾ ਨਾ ਕਿ ਆਟੇ ਘੰਟੇ ਪਾ ਰੱਖਣਾ ਤਾਂਬੇ ਦੇ ਬੋਤਲ ਚਂ ਜ਼ਿਆਦਾ ਪਾਣੀ ਤਾਂਬੇ ਦੇ ਬੋਤਲ ਨਹੀਂ ਰੱਖਣਾ
ਠੀਕ ਠੀਕ ਹੈ ਆਪਾਂ ਤੇ ਬਣਾਉਦੇ ਹੀ ਤਾਂਬਾ ਪਿੱਤਰ ਦਾ
ਅੱਛਾ ਅੱਛਾ ਲੇਕਿਨ ਤੁਸੀਂ ਇੱਕ ਵਾਰ ਗੂਗਲ ਤੇ ਟਰਾ ਕਰਨਾੈਬ ਤੇ ਸਰਚ ਕਰਨਾ ਤੁਹਾਨੂੰ ਦਿਖ ਜਾਏਗਾ ਕਿ ਅੱਠ ਘੰਟੇ ਤੋਂ ਜ਼ਿਆਦਾ ਪਾਣੀ ਨਾ ਨਹੀਂ ਰੱਖਣਾ ਚਾਹੀਦਾ ਚਾਹੀਦਾ ਬੋਡ ਨੂੰ ਖ਼ਰਾਬ ਕਰਦਾ ਹੈ ਉਹ ਪਾਣੀ
ਕੋਈ ਗੱਲ ਨੀ ਕੋਈ ਗੱਲ ਨੀ ਪੜਾਂਗੇ ਹਾਂਜੀ
ਨੌਲੇਜ ਸਾਡੀ ਬੋਡੀ ਨੂੰ ਕੀ ਅੱਛਾ ਕਰਹਾ ਕੀ ਬੁਰਾ ਕਰ ਰਿ ਸਭ ਦੇਖਣਾ ਚਾਹੀਦਾ
ਸਹੀ ਗੱਲ ਹੈ ਹਾਂਜੀ, ਬਿਲਕੁਲ ਜੀ
ਜੀ ਜੀ ਹੋਰ ਹੋਰ ਬਸ ਵਧੀਆ ਅਸੀਂ ਪਾਣੀ ਪੀ ਕੇ ਬੈਠੇ ਹਾਂ ਬਸ ਪਾਣੀ ਆਪਣੇ ਕੋਲ ਰੱਖ ਕੇ ਕਿ ਹੁਣ ਬਸ ਪਾਣੀ ਪੀਆਗੇ ਕੋਲ ਤੋਂ ਬਾਅਦ
ਚਲੋ ਜੀ ਚੰਗਾ ਫਿਰ ਐ, ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ
ਦਿੱਕਤ ਪੂਰਾ ਕਰਨਾ ਹੀ ਤੇ ਗਰਮੀ ਤੇ ਜ਼ਿਆਦਾ, ਹਾਂਜੀ ਹਾਂਜੀ